ਤੋ
ਹੈਲੋ
ਹੈਲੋ
ਹੈਲੋ ਹਾਂਜੀ ਮੈਮ।
ਹੈਲੋ
ਹੈਲੋ, ਵਾਜ਼ ਨੀਂ ਆ ਰੀ। ਹੈਲੋ ਹੈਲੋ
ਹਾਂਜੀ ਮੈਮ ਕਿਵੇਂ ਓ
ਹਾਂਜੀ ਹਾਂ ਵਧੀਆ, ਤੁਸੀਂ ਦੱਸੋ। ਹਾਂਜੀ ਹਾਂ, ਮੈਂ ਕਿਆ ਵਧੀਆ, ਤੁਸੀਂ ਦੱਸੋ।
ਆਵਾਜ ਨੀ ਆਂਦੀ
ਹਾਂਜੀ ਹਾਂ, ਹੁਣ ਆਉਂਦੀ ਏ
ਵਧੀਆ, ਕੀ ਦ ਹੈਲੋ
ਬਸ ਮੈਂ ਚਾਹ ਪੀ, ਹਾਂਜੀ ਹਾਂ ਮੈਂ ਚਾਹ ਪੀ ਕੇ ਹਟੀ ਸੀਗੀ
ਹੋਰ ਸੁਣਾਓ ਮੈਮ, ਕੀ ਕਰਦੇ ਹੈਲੋ
ਹੋਰ ਤੁਸੀਂ ਚਾਹ ਪੀ ਲੀ।
ਹੋਰ
ਹੈਲੋ
ਬਿੰਦੋ ਦੀ
ਹਾਂਜੀ ਹਾਂ, ਮੈਂ ਤਾਂ ਪੀਲੀ ਚਾਹ।
ਚੀਆ ਮੈਮ ਤੋ
ਹਾਂਜੀ ਹਾਂ, ਆਂਦੀ ਆ ਆਂਦੀ ਹੈ ਮੈਨੂੰ ਤਾਂ ਆਂਦੀ ਆ ਤਾੱਡੀ ਆਵਾਜ਼।
ਹਾਂਜੀ- ਹਾਂਜੀ, ਹੋਰ ਸੁਣਾਓ ਕੀ ਕਰ ਰੇ ਓ।
ਅਹ, ਮੈਂ ਬਸ ਕੁਛ ਨੀ ਮੈਂ ਕਿਹਾ ਚਾਹ ਪੀ ਕੇ ਹਟੀ ਸੀਗੀ, ਤੇ ਮੈਂ ਕਿਹਾ ਗਰਮੀ ਜਿ ਬਹੁਤ ਸੀਗੀ। ਤੇ ਮਾੜਾ ਜਿਆ, ਏ ਸੀ ਲਾਇਆ ਸੀ ਮੈਂ ਵੀ।
ਠੀਕ ਹੈ- ਠੀਕ ਹੈ, ਚਲੋ ਆਪਾਂ ਸਿਲਾਈ ਦੇ ਟੋਪਿਕ ਤੇ ਗੱਲ
ਹਾਂ- ਹਾਂ, ਹਾਂਜੀ ਹਾਂ ਠੀਕ
ਦੇਖੋ, ਅੱਜ- ਕੱਲ੍ਹ ਸਿਲਾਈ ਕਿੰਨੀ ਵੱਧ ਚੁੱਕੀ ਆ ਜਿਵੇਂ ਨਾਜੀ ਮੈਮ ਮੈਨੂੰ ਵੈਸੇ ਮੈਨੂੰ ਇੰਟਰਸਟ ਨਹੀਂ ਓਦਾਂ ਮੈਂ ਚਲੋ ਸਿੱ ਖੀ ਸੀ ਥੋੜਾ ਬੋਹਤ ਹਾਂਜੀ, ਤਾਂ ਮੈਨੂੰ ਥੋੜਾ ਬਹੁਤ ਆਉਂਦਾ ਆ,
ਠੀਕ ਹੈ- ਠੀਕ ਹੈ, ਹਾਂਜੀ ਹਾਂ ਸਿਲਾਈ ਤਾਂ ਅੱਜ- ਕੱਲ੍ਹ ਬਹੁਤ ਮਹਿੰਗੀ ਹੋਈ ਪਈ,
ਦੇਖੋ ਮੈਂ ਸਿੱਖੀ ਵੀ ਨੀ ਹੈਗੀ ਵੀ ਮ ਮੈਨੂੰ ਇੰਟਰਸਟ ਵੀ ਨੀ ਪਰ ਓਦਾਂ ਚਲੋ ਇਹ ਆ ਵੀ ਆਪਾਂ ਨੂੰ ਆਉਂਦਾ ਥੋੜਾ ਬਹੁਤ ਕਰ ਸਕਦੇ ਹਾਂ, ਅਗਰ ਆਪਾਂ ਤਾ ਜ ਦਸ ਕੁ ਦਿਨ ਲਗਾ, ਲਈਏ, ਤਾਂ ਕਰ ਸਕਦੇ ਹਾਂ, ਇਹ ਨੀ ਹੈਗਾ ਵੀ ਆਪਾਂ ਕਰ ਨੀ ਸਕਦੇ, ਕਰ ਸਕਦੇ ਹਾਂ ਦਸ ਕੁ ਦਿਨ ਲਗਾ ਕੇ ਹੋਰ ਤੁਸੀਂ ਸਿੱਖੀ ਹੋਈ ਹੈ ਮੈਡਮ,
ਹਾਂਜੀ ਮੈਂ ਵੀ ਮਤਲਬ ਲੋਕਡਾਊਨ 'ਚ ਮਹੀਨਾ ਕ ਲਾਇਆ ਸੀ ਉਹਦੇ ਪਿੰਡ ਹੀ ਸੀ ਸਾਡੇ, ਹਾਂ, ਮੈਂ ਆਪ, ਆਪਣੇ ਤਾਂ ਬਸ ਬਣਾ ਲੈਂਦੀ ਹੁੰਦੀ ਆ, ਹੋਰ ਤਾਂ ਨੀ ਮੈਂ ਬਣਾਉਂਦੀ ਗਈ ਬਸ ਮੈਨੂੰ ਆਪਣੇ ਆਪਣੇ ਆਉਂਦੇ ਨੇ
ਚਲੋ ਇਹੀ ਆਪਣੇ ਵੀ ਬਣੀ ਜਾਣ, ਉਹ ਵੀ ਬਹੁਤ ਆ,
ਹਾਂਜੀ ਹਾਂ ਅੱਜ-ਕੱਲ ਸਲਾਈ ਦੇਖ ਲੌ ਕਿਨੀ ਮੈਂਗੀ ਹੋਈ ਪਈ ਆ। ਸਿੰਪਲ ਸੂਟ ਦਾ ਦੇਖ ਲਓ ਤਿੰਨ ਸੌ ਰੁਪਆ ਲੈਂਦੇ ਨੇ।
ਹਾਂਜੀ-ਹਾਂਜੀ ਪਿੰਡਾਂ ਆ ਤਾਂ ਚਲੋ ਫੇਰ ਵੀ ਪਿੰਡਾਂ ਚ ਵੀ ਢਾਈ-ਤਿੰਨ ਸੌ ਕਰੇਆ ਹੋਏਆ ਓਦਾਂ ਸਂਰਾਂ ਦੇ ਬੁਟੀ ਕਾ ਚ ਤਾਂ ਬੋਤ ਮੈਂਗਾ ਕਰ ਰੱਖਿਆ।
ਹਾਂਜੀ ਹਾਂ ਬੋਤ ਜਾਦਾ ਮੈਂਗਾ ਹੋਏਆ ਪੇਆ ਆ।
ਹਾਂਜੀ-ਹਾਂਜੀ ਕੁਛ ਲੈਸਾਂ ਵਗੈਰਾ ਲਗਾ ਕੇ ਹੋਰ ਵੀ ਉਹ ਮੈਂਗਾ ਕਰ ਦਿੰਦੇ ਨੇ।
ਹਾਂ, ਲਾਈਨਿੰਗ ਵਾਲੇ ਸੂਟ ਵੀ ਦੇਖ ਲਓ ਹਜ਼ਾਰ ਤੱਕ ਪਹੁੰਚੀ ਪਈ ਆ ਸਲਾਈ।
ਹਾਂਜੀ-ਹਾਂਜੀ ਜੇ ਲੈਗੇ ਬਣਾਣੇ ਆ ਤਾਂ ਵੀ ਐਨੇ ਪੈਸੇ ਦੇਣੇ ਪੈਂਦੇ ਨੇ ਓਨਾਂ ਨੂੰ।
ਹਾ-ਹਾ ਲੈਗੇ ਉ ਤਾਂ ਪੱਚੀ-ਪੱਚੀ ਸੌ ਮ ਭਾ ਬੀ ਨੇ ਬਣਾਏਆ ਸੀਗਾ ਓਨਾਂ ਨੇ ਆਪਣੇ ਵੇਆ ਦਾ ਲਹਿੰਗਾ ਜੇੜਾ ਓ ਖੁਦ ਹੀ ਤਿਆਰ ਕਰਾਇਆ ਸੀਗਾ।
ਹਾਂਜੀ-ਹਾਂਜੀ।
ਅਤੇ ਓਨਾਂ ਨੇ ਬਣਾਇਆ ਸੀਗਾ ਲਹਿੰਗਾ ਦੇਖਲਓ ਪੱਚੀ ਸੌ ਸੀ ਸਿਲਾਈ ਓਦੀ।
ਹਾਂਜੀ ਫੇਰ ਦੇਖੋ ਕਿਨਾ ਮੈਂਗੇ ਚ ਪੇਆ ਪੈਂਲਾਂ ਤਾਂ ਓਹੋ ਜਾ ਕੱਪੜਾ ਲੈਣਾ ਬ੍ਰਈਡਲ ਦਾ। ਓਹੀ ਓ ਰੈਂਟ ਤੇ ਲੈ ਲੈਂਦੇ ਤਾਂ ਸਭ ਤੋਂ ਵਧੀਆ ਸੀਗਾ।
ਹਾਂਜੀ ਹਾਂ, ਮੈਂ ਤਾਂ ਆ ਕੇਆ ਹੀ ਸੀ ਵੀ ਚਲੋ ਰੈਂਟ ਤੇ ਲੈ ਲੋ ਹਨਾ। ਵੀ ਚਲੋ ਸਸਤਾ ਈ ਆ ਜਾਂਦਾ ਹੋਰ ਤੇ ਓ ਕੈਂਦੇ ਨਈ ਵੀ ਮੈਂ ਆਪਣਾ ਹੀ ਪੌਣਾ ਆ।
ਦੇਖੋ ਏ ਕਪੜਾ ਮੈਂਗਾ ਆਦਾ। ਹਨਾ ਕੱਪੜੇ ਮੈਂ ਵੀ ਬਣਵਾਇਆ ਸੀਗਾ, ਮੈਂ ਵੀ ਸੇਮ ਬਣ ਬਵਾ ਜਿਵੇਂ ਤੁਸੀਂ ਦੱਸ ਰਹੇ ਹੋ ਨਾ, ਮੈਂ ਵੀ ਉਵੇ ਬ ਵਾਇਆ ਸੀ ਦੇਖੋ ਮੇਰਾ ਕੱਪੜਾ ਪੰਜ ਹਜ਼ਾਰ ਦਾ ਤਾਂ ਕੱਪੜਾ ਕੱਪੜਾ ਆਇਆ ਸੀਗਾ।
ਹਾਂਜੀ ਆ ਇੰਨਾ ਈ ਮੈਂਗਾ ਹੁੰਦਾ ਆ।
ਨਾਲ ਹੁੰਦਾ ਨਾ ਪਤਾ ਨੀ ਕਿੰਨੇ ਰੁਪਏ ਮੀਟਰ ਦਾ ਹੁੰਦਾ ਉਹ।
ਅੱਛਾ-ਅੱਛਾ।
ਹਾਂਜੀ-ਹਾਂਜੀ, ਤਿੰਨ-ਚਾਰ ਹਜ਼ਾਰ ਤ ਜ ਮੇਰਾ ਕਪੜਾ ਸੀ ਫੇਰ ਲੈਸਾਂ ਵਗੈਰਾ ਓਦੇ ਨ ਟਾਪਟਾ ਵਗੈਰਾ
ਹਾਂਜੀ ਸਾਰਾ ਕੁਛ ਲੱਗਦਾ ਆ ਫਿਰ।
ਸਾਰਾ ਕੁੱਛ ਤੁਆਨੂੰ ਪਤਾ ਓਦੀ ਤਾਂ ਲੈਸਾਂ ਵੀ ਕੇਨੀਆਂ ਲੱਗਦੀਆਂ ਨੇ ਫਿਰ ਜੇ ਆਪਾਂ ਨੇ ਵੇਆ ਲਈ ਬਣਵਾਣਾ ਓਨੂੰ ਤਾਂ ਲੈਸਾਂ ਦਾ ਫੇਰ ਓ ਤੇ ਬਹੁਤ ਮੈਂਗੀਆਂ ਲੱਗਦੀ
ਹਾਂਜੀ ਹਾਂ ਫੇਰ ਦੁਪਾ ਚੁੰਨੀ ਆ ਦੇਖ ਲੋ
ਹਾਂਜੀ-ਹਾਂਜੀ ਫੇਰ ਓਦੇ ਨਾਲ ਆਪਾਂ ਨੂੰ ਪਾਉਣ ਨੂੰ ਵੀ ਚਾਈਦਾ ਕੁਛ ਹੋਰ ਵੀ ਲਗਾਲੋ ਬਹੁਤ ਖਰ ਚਾ ਹੋ ਜਾਂਦਾ ਲੈਗਾ ਤਾਂ ਰੈਂ
ਵੇਆ ਲਈ ਡਰੈਸ ਜਾਂ ਲੈਂਗਾ ਰੈਂਟ ਤੇ ਹੀ ਲੈਣਾ ਚਾਹੀਦਾ
ਹਾਂਜੀ ਹਾਂ ਏ ਤਾਂ ਹੈ ਨਾਲ ਹੀ ਪਿਆ ਰੈਂਦਾ ਬਾਚ ਕੀ ਪਾਉਂਦਾ ਅਗਲਾ ਇੱਕ ਵ ਇੱਕ ਜਾਂ ਦੋ ਵਾਰ ਪਾਉਂਦਾ ਫੇਰ ਐ ਮਲਬ ਹਰ ਇੱਕ ਸਾਰੇ ਵੇਆ ਤੇ ਵੀ ਨੀ ਪਾਈ ਜਾਂਦੇ ਅਗਲਾ ਕੈਂਦਾ ਵੀ ਇਹ ਤਾਂ ਉਹੀ ਉਹੀ ਪਾਈ ਜਾਂਦੀ ਆ।
ਹਾਂਜੀ-ਹਾਂਜੀ ਆਪਾਂ ਸੇਮ ਨੀ ਨਾ ਪਾ ਸ
ਹਾਂ ਇੱਕ ਦੋ ਵੇਆਵਾਂ ਤੇ ਚਲੋ ਆਪਾਂ ਪਾ ਸਕਦੇ ਆ ਪਰ ਸਾਰੇਆਂ ਤੇ ਥੋੜੀ ਹੁਣ ਐਵੇਂ
ਹਾਂਜੀ-ਹਾਂਜੀ ਹੁਣ ਜਿਵੇਂ ਮੈਂ ਵੀ ਬਣਵਾਇਆ ਸੀ ਮੈਂ ਵੀ ਦੋ ਵਾਰ ਪਾ ਲੇਆ ਉਹ, ਤੇ ਹੁਣ ਏਹੀ ਹੁੰ ਦਾਂ ਕੇ ਦੇਖੋ ਬਾਰ-ਬਾਰ ਤਾਂ ਪਾਏਆ ਵੀ ਨੀ ਜਾਂਦਾ ਉਹ।
ਹਾਂਜੀ ਹਾਂ ਏ ਤਾਂ ਹੈ ਵਾਰ-ਵਾਰ ਤਾਂ ਪਾਇਆ ਜਾਂਦਾ।
ਹਾਂਜੀ।
ਇੱਕ ਵਾਰ ਈ ਅਗਲਾ ਪਾਉਂਦਾ ਇੱਕ-ਦੋ ਵਾਰ ਬਸ ਪਾਦਾ ਅਗਲਾ। ਹਾਂਜੀ ਹਾਂ ਇਹ ਤਾਂ ਹੈ ਤੇ ਹੋਰ
ਝੁੱੰਡ ਬਣਾਣੇ ਆਂਦੇ ਨੇ
ਮੈਨੂੰ ਜਿੱਦਾਂ ਮੈਂ ਸਿੰਪਲ ਸੂਟ ਵੀ ਬਣਾ ਲੈਂਦੀ ਹਾਂ ਹਨਾ ਜਿੱਦਾਂ ਦਾ ਜਿਵੇਂ ਜ ਜੇੜੇ ਟ੍ਰੈਂਡਿੰਗ ਚ ਨੇ ਜਿਹੜੇ ਵੀ ਟ੍ਰੈਂਡਿੰਗ ਜਿਵੇਂ ਫਾਰਸੀ ਸਲਵਾਰ ਸੂਟ ਹੋ ਗਿਆ ਪਲਾਜ਼ੋ ਸੂਟ ਹੋ ਗਿਆ ਵੀ ਡਜੈਨ ਪਾ ਕੇ ਆਪੇ ਆਪਣੇ ਬਣਾ ਲੈਂਨੀ ਆਂ ਮੈਂ
ਅੱਛਾ ਅੱਛਾ
ਹਾਂਜੀ ਹਾਂ ਹੁਣ ਮੈਂ ਕੋਟਨ ਦੇ ਦੋ ਤਿੰਨ ਸੂਟ ਬਣਾਏ ਨੇ
ਹਾਂਜੀ ਹਾਂਜੀ ਵੀ ਤੁਆਨੂੰ ਆ ਗੇ ਲਗਾ ਲਓ ਜਿਵੇਂ ਹੁਣ ਕੁੜਤੀਆਂ ਚੱਲੀਆਂ ਹੋਈਆਂ ਸੀਗੀਆਂ ਸ਼ੋਟ ਦੇਖੋ ਜੀਨ ਨਾਲ
ਜੀ ਹਾਂ ਉਹ ਵੀ ਮੈਂ ਦੋ ਬਣਾਈਆਂ ਹੋਈਆਂ ਪਿਛਲੀ ਗਰਮੀ ਬਣਾਈ ਸੀਗੀ ਇੱਕ ਮੈਂ
ਅੱਛਾ ਅੱਛਾ ਜਿਵੇਂ ਉਹ ਬਣੀ ਬਣਾਈ ਦੇਖੋ ਤਿੰਨ ਚਾਰ ਸੌ ਰੁਪਏ ਦੀ ਦਿੰਦੇ ਹਾਂ ਹੁਣ ਵੀ
ਹਾਂਜੀ ਹਾਂ ਹਾਂ ਉਹੀ ਜਿਵੇਂ
ਫੜਾ ਵੀ ਹੈਗਾ ਉਹਦੀ ਵੀ ਬਣ ਜਾਂਦੀ ਆ।
ਹਮ ਹਮ ਉਹ ਜਿਵੇਂ ਮੈਂ ਬਣਾਈ ਸੀਗੀ ਸ਼ੋਟ ਕੁੜਤੀ ਮਤਲਬ ਮੇਰੀ ਸੌ ਰੁਪਏ ਦਾੱਕ ਪੀਸ ਆਏਆ ਸੀਗਾ ਸਾਡੇ ਪੀਸ ਣੀ ਦੁਕਾਨ ਆ ਨਾ ਉਹ ਸੌ ਰੁਪਏ ਦਾ ਪੀਸ ਲਿਆ ਕੇ ਫੇਰ ਮੈਂ ਉਹ ਬਣਾ ਲਈ ਸੀਗੀ। ਸੌ ਰੁਪਏ ਜ ਬਣਗੀ ਦੇਖਲੋ।
ਖੁਦੇ ਹੀ ਬਣਾਣੀ ਆਂਦੀ ਸੀਗੀ ਤੁਹਾਡਾ ਤਾਂ ਫੇਰ ਸਸਤੇ ਚ ਸਰ ਗਿਆ।
ਹਾਂਜੀ ਹਾਂ ਇਹ ਤਾਂ ਹੈ
ਹਾਂਜੀ ਹਾਂਜੀ ਵੈਸੇ ਅੱਜ ਕੱਲ੍ਹ ਦੇਖੋ ਬਟੀਕਾ ਆਲੇ ਨਹੀਂ ਕਿੰਨੇ ਪੈਸੇ ਲੈ ਰਹੇ ਨੇ
ਹਾਂਜੀ ਹਾਂ ਮਤਲਬ ਚਲੋ ਹੱਥੀ ਕੰਮਾਂ ਦੇ ਦੇਖ ਲਾ ਉਹਨਾਂ ਨੂੰ ਕਿੰਨੇ ਪੈਸੇ ਮਿਲਦੇ ਨੇ ਹਨਾ ਜਿਵੇਂ ਅੱਜ ਕੱਲ੍ਹ ਲੋ ਜਿਵੇਂ ਲੋਕ ਘੱਟ ਸਿਲਾਈ ਕਰਦੇ ਆ ਤਾਂ ਕਰਕੇ ਉਹ ਮਤਲਬ ਵਧੀਆ ਬਣ ਜਾਂਦੇ ਨੇ ਉਹਨਾਂ ਨੂੰ
ਹਾਂਜੀ ਹਾਂਜੀ
ਹਾਂ ਹਾਂ ਪੈਸੇ ਵਧੀਆ ਇਹ ਕੰਮ ਚ ਵਧੀਆ ਹੈ ਚਲੋ ਵੀ ਵਧੀਆ ਪੈਸੇ ਬਣ ਜਾਂਦੇ ਨੇ ਆਪਣੇ
ਹਾਂਜੀ ਹਾਂਜੀ ਕਿਉਂ ਹੁਣ ਦੇਖੋ ਕੱਪੜਾ ਹਰ ਤਰ੍ਹਾਂ ਥੋੜੇ ਥੋੜੇ ਦਿਨ ਬਾਦ ਬਦਲਦਾ ਰੈਂਦਾ।
ਹਾਂਜੀ ਹਾਂ,
ਫਿਰ ਤੁਹਾਨੂੰ ਪਤਾ ਹੀ ਦੇਖੋ ਆਪਾਂ ਹਜੇ ਈ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਉਹਨੂੰ ਸਮਾਨ ਦੀ ਲਗਾ ਲੋ ਜੋ ਵੀ ਟਰੈਂਡ ਚੱਲ ਜਾਂਦਾ ਦੇਖੋ।
ਹਾਂਜੀ ਹਾਂ ਇਹ ਤਾਂ ਹੈ ਥੋਡੇ ਕੌਣ ਕੌਣ ਸਿਲਾਈ ਕਰਦਾ।
ਕਰਦੀਆਂ ਨੇ,
ਅੱਛਾ ਅੱਛਾ ਚਲੋ ਵਧੀਆ ਫੇਰ ਤਾਂ ਤੁਸੀਂ ਉਹਨਾਂ ਤੋਂ ਹੀ ਸਮਾਨ ਲੈਂਦੇ ਹੋਵੋਗੇ।
ਹਾਂਜੀ ਹਾਂਜੀ ਅਸੀ ਤਾਂ ਉਹਨਾਂ ਤੋਂ ਹੀ ਸਮਾਂਨੇ ਹਾਂ।
ਹਾਂ ਹਾਂ ਚਲੋ ਵਧੀਆ ਗੱਲ ਆ।
ਥੇ ਆਦੀਆਂ ਨੇ ਜਾਂ ਅਸੀਂ ਉਹਨਾਂ ਕੋਲ ਭੇਜ ਦਿੰਦੇ ਹਾਂ ਫੇਿਰ ਉਹ ਸੀਮ ਦਿੰਦੀਆਂ ਨੇ। ਜਿਵੇਂ ਹੁਣ ਆਪਾ ਸਾਨੂੰ ਪਹਿਲਾਂ ਵਿਆਹ ਸੀ ਤਾਂ ਅਸੀਂ ਸਾਰੇ ਉਹਨਾਂ ਤੋਂ ਹੀ ਸਮਾਏ ਸੀਗੇ।
ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ।
ਹਾਂਜੀ,
ਹੋਰ ਇਹੀ ਆ ਬਸ ਸਿਲਾਈ ਵੀ। ਸਿਲਾਈ ਨੂੰ ਦੇਣੀ ਵੀ ਔਖੀ ਲੱਗਦੀ ਆ ਪਰ ਹਨਾ ਵੀ।
ਹਾਂਜੀ ਹਾਂਜੀ ਅੱਜ ਕੱਲ੍ਹ ਦੇ ਕੋਈ ਸਿੰਪਲ ਸੂਟ ਦੀ ਵੀ ਢਾਈ ਸੌ ਤਿੰਨ ਸੌ ਰੁਪੇਆ
ਹਾਂ ਹਾਂ ਉਹੀ ਇਨਾ ਦਾ ਸੂਟ ਨਹੀਂ ਹੁੰਦਾ ਗਾ ਜਿੰਨੀ ਸਿਲਾਈ ਲੈ ਲੈਂਦੇ ਨੇ
ਹਾਂਜੀ ਹਾਂਜੀ ਹੁਣ ਦੇਖੋ ਗਰਮੀ ਦੇ ਸੂਟ ਤਾਂ ਸਿੰਪਲ ਹੁੰਦੇ ਨੇ ਜੇ ਦੇਖ
ਕੋਟਨ ਦੇ ਹਾਂਜੀ ਹਾਂ। ਹੂੰ ਫੇਰ ਓਨਾ ਨੂੰ ਲੈਸ ਲੱਗਦੀ ਆ। ਹਾਂ, ਪਾਈਪਿੰਨ ਲੱਗਦੀ ਆ।
ਆਪਾਂ ਨੇ ਕੋਈ ਡਿਜ਼ਾਇਨ ਪਵਾਣਾ ਫੇਰ ਓ ਤਾਂ ਓਦੇ ਹਿਸਾਬ ਨਾਲ ਹੀ ਪੈਸੇ ਲੀਂਦੇ ਨੇ।
ਹੂੰ ਓ ਅਲੱਗ ਖਰਚਾ ਫੇਰ ਓ ਤਿੰਨ ਚਾਰ ਸੌ ਤੱਕ ਚਲਿਆ ਜਾਂਦਾ ਆ।
ਹਾਂਜੀ ਹਾਂਜੀ, ਜੇ ਆਪਾਂ ਨੇ ਡਿਜ਼ਾਇਨ ਪਵਾਣਾ ਫੇਰ ਓ ਓਦੇ ਹਿਸਾਬ ਨਾਲ ਹੀ ਪੈਸੇ ਲੇਣਗੇ।
ਹਾਂਜੀ ਹਾਂ, ਜ ਜਿੰਨੇ ਜਿੰਨੇ ਆਪਾਂ ਡਿਜ਼ਾਇਨ ਬਣਾਵਾਂਗੇ ਓ ਓਨੀ-ਓਨੀ ਫਿਰ ਜ਼ਿਆਦਾ ਹੋ ਜਾਂਦਾ ਆ।
ਹਾਂਜੀ-ਹਾਂਜੀ।
ਏ ਤਾਂ ਹੈ ਹੋਰ ਹੋਰ ਬਸ ਵਧੀਆ ਹੋਰ-ਹੋਰ ਨੀ ਤੁਸੀਂ ਕੋਈ ਨਵਾਂ ਸੂਟ ਸਮਾਇਆ। ਹਾਂਜੀ, ਮੈਂ ਬਣਾਏ ਨੇ ਮਤਲਬ ਦੋ ਤਿੰਨ ਸੂਟ।
ਅੱਛਾ-ਅੱਛਾ।
ਹਾਂਜੀ ਹਾਂ, ਗਰਮੀਆਂ ਦੇ ਸਾਡੇ ਨਾ ਉਰੇ ਮਤਲਬ ਜਿਵੇਂ ਅ ਮਾ ਓਹ ਮੱਥਾ ਟੇਕਦੇ ਨੇ ਮਾਤਾ ਦਾ ਸਤੀ ਮਾਤਾ ਦਾ।
ਹਾਂਜੀ-ਹਾਂਜੀ,
ਫੇਰ ਓ ਨਾ ਜਿਵੇਂ ਸੂਟ ਹੁੰਦੇ ਨੇ ਵੀ ਮਤਲਬ ਸਾਡੇ ਜਿਹੜੇ ਤਿੰਨ ਘਰ ਨੇ ਓ ਮਤਲਬ ਕੁੜੀਆਂ ਨੂੰ ਫੇਰ ਕੁੜੀ ਨੂੰ ਸੂਟ ਦਿੰਦੇ ਨੇ ਜਿਹੜਾ ਮਾਤਾ ਤੇ ਮੱਥਾ ਟੇਕ ਕੇ ਆਂਦੇ ਨੇ ਹੂੰ। ਤਾਂ ਕਰਕੇ ਫੇਰ ਮੈਂ ਕੋਟਨ ਦੇ ਸੂਟ ਸੀਗੇ ਓਹ ਫਿਰ ਤਿੰਨ ਸੀਗੇ ਫੇਰ ਮੈਂ ਤਿੰਨੇ ਈ ਸੀਲੇ ਹਾਂ। ਹਾਂ, ਕੁੱਛ ਓ ਮਾਤਾ ਰਾਣੀ ਦੇ ਐਂ ਹੁੰਦੇ ਨੇ ਵੀ ਐਵੇਂ ਕਿਸੇ ਨੂੰ ਮਤਲਬ ਅ ਚਲਾਏ ਨੀ ਜਾਂਦੇ।
ਜੀ ਅਸੀਂ ਵੀ ਦੇਖੋ ਐਵੇ ਈ ਕਰਦੇ ਆ ਵੀ ਆਪਣੇ ਓਨੂੰ ਏ ਦੇ ਦਿੰਨੇ ਆ ਵੀ ਜੇ ਰਿਸ਼ ਤੇਦਾਰੀ ਚ ਕੋਈ ਕੁੜੀ ਹੋਵੇ। ਹਾਂਜੀ ਹਾਂਜੀ, ਸਾਡੇ ਵੀ ਏਹੀ ਆ ਪਹਿਲਾਂ ਤਾਂ ਚਲੋ ਜੇੜੇ ਹੁੰਦੇ ਸੀ ਓਨਾਂ ਨੂੰ ਦੇ ਦਿੰਦੇ ਸੀ। ਪਰ ਹੁਣ ਕੋਈ ਆਂਦਾ ਨੀ ਨਾ ਓਨਾਂ ਦਾ ਐਵੇਂ।
ਹਾਂਜੀ ਹਾਂ ਏ ਤਾਂ ਹੈ ਫੇਰ ਚਲੋ ਜਿਵੇਂ ਕੁੜੀਆਂ ਵਿਆਈਆਂ ਜਾਂਦੀਆਂ ਨੇ। ਫੇਰ ਵੀ ਨੀ ਆਪਾਂ ਦੇ ਸਕਦੇ ਕਵਾਰੀ ਕੁੜੀ ਨੂੰ ਈ ਦੇ ਸਕਦੇ ਆ।
ਕਮਾਰੀ ਨੂੰ ਹੀ ਦਿਆ ਜਾਂਦਾ ਤਾਂ ਹੀ ਲੱਗਦਾ।
ਹਾਂਜੀ ਹਾਂ ਹੋਰ ਤੁਸੀਂ ਕ ਤੁਸੀਂ ਕੀ ਸ਼ੋਪਿੰਗ ਕਰਕੇ ਆਇਓ ਕੱਲ ਆਪਣੇ ਲਈ
ਅੱਛਾ ਮੈਂ ਤਾਂ ਕੁੱਛ ਨੀ ਲੈ ਕੇ ਆਈ ਸੀ ਮੈਂ ਤਾਂ ਥੋੜਾ ਹੋਰ ਕੰਮ ਲੀ ਗਈ ਸੀ ਤਾਂ ਫੇਰ ਮੈਨੇ ਮੇਰੇ ਬ੍ਰਦਰ ਨੂੰ ਫੋਨ ਕਰ ਤਾਂ ਸੀ ਕੀ ਮੈਨੂੰ ਕੱਪੜੇ ਲਿਆ ਕੇ ਦਈ ਤਾਂ ਫੇਰ ਮੈਂ ਓਨੂੰ ਲੋਰਾਂ ਟੀ ਸ਼ਰਟਾਂ ਲਿਆ ਕੇ ਦਿੱਤੀਆਂ ਸੀਗੀਆਂ ਕਿਉਂਕਿ ਓ ਫੋਨ ਤੇ ਦੇਖਦਾ ਰਹਿੰਦਾ ਨਾ ਅੱਜ ਕੱਲ੍ਹ ਤੁਹਾਨੂੰ ਪਤਾ ਈ ਆ।
ਹਾਂਜੀ ਹਾਂ ਦੁਕਾਨਾਂ ਆਲੇ ਅੱਜ ਕੱਲ੍ਹ ਬੋਤ ਡਿਜੀਟਲ ਹੋਏ-ਹੋਏ ਨੇ।
ਹਾਂਜੀ ਫੇਰ ਜਿਹੜੀ ਬਸ ਓ ਇੱਕੋ ਦੁਕਾਨ ਤੋਂ ਲੈ ਕੇ ਆਂਦਾ। ਓਨੂੰ ਓਦੇ ਕੱਪੜੇ ਪਸੰਦ ਨੇ ਓ ਫੋਟੋਆਂ ਪਾ ਦਿੰਦੇ ਨੇ ਫਿਰ ਏ ਓਹੀ ਜੀ ਮੰਗਾ ਲੈਂਦਾ।
ਠੀਕ ਆ ਠੀਕ ਆ ਚਲੋ ਵਧੀਆ ਤੁਸੀਂ ਨੀ ਸਮਾਇਆ ਕੋਈ ਸੂਟ?
ਨਾਜੀ ਮੈਂ ਹੁਣ ਕਿਤੇ ਜਾਣਾ ਨੀ ਵੈਸੇ ਮੈਨੇ ਦੋ ਸੂਟ ਸਮਾ ਕੇ ਰੱਖ ਲਏ ਫੇਰ ਹੁਣ ਮੈਂ ਕਿਤੇ ਜਾਣਾ ਤਾਂ ਹੁੰਦਾ ਨੀ ਦੇਖੋ। ਓਦਾਂ ਮੈਂ ਦੇਖੋ ਕੋਡ ਸੈੱਟ ਖਰੀਦ ਲਿਆਈ ਸੀਗੀ ਵੀ ਚਲੋ ਗਰਮੀ ਚ ਤਾਂ ਓ ਹੀ ਪਾਏ ਜਾਂਦੇ ਨੇ ਹੁਣ ਜੇ ਤੇ ਜਾਣਾ ਸਿੰਪਲ ਆਪਾਂ ਨੇ ਹਾਂਜੀ ਹਾਂ ਤਾਂ ਕਰਕੇ ਵੈਸੇ ਉਂ ਗਰਮੀ ਚ ਤਾਂ ਐਹੀ ਜੀ ਚ ਕਿਤੇ ਜਾਣ ਨੂੰ ਦਿਲ ਈ ਨੀ ਕਰਦਾ। ਓ ਵੀ ਜਦੋਂ ਦੇਖੋ ਵੀ ਕੋਈ ਮਜਬੂਰੀ ਹੁੰਦੀ ਆ ਕਿ ਆਪਾਂ ਨੂੰ ਨਹੀਂ ਸਰਦਾ ਹੁਣ ਜਾਣਾ ਪਊਗਾ ਤਦ ਜਾਇਆ ਜਾਂਦਾ ਫੇਰ।
ਹਾਂ ਘਰੇ ਈ ਬੰਦਾ ਲੋਰ ਟੀ ਸ਼ਰਟਾਂ ਪਾ ਕੇ ਬੈਠਾ ਰੈਂਦਾ ਸੂਟ ਤਾਂ ਕਿੱਥੇ ਪੈਂਦੇ ਨੇ ਅੱਜ-ਕੱਲ।
ਹਾਂਜੀ-ਹਾਂਜੀ ਦੇਖੋ ਅੱਜ ਕੱਲ੍ਹ ਤਾਂ ਲੋਰਾਂ ਟੀ ਸ਼ਰਟਾਂ ਈ ਪਾਈਆਂ ਜਾਂਦੀਆਂ ਨੇ ਸੂਟ ਤਾਂ ਨੀ ਪਾਏ ਜਾਂਦੇ। ਮੈਂ ਵੀ ਦੇਖੋ ਕਦੇ ਮੈਨੇ ਘਰੇ ਸੂਟ ਪਾਇਆ ਈ ਨੀ ਹੈਗਾ ਮੈਂ ਕਦੇ ਲੋਰਾਂ ਟੀ ਸ਼ਰਟਾਂ ਈ ਪਾਈਆ ਨੇ ਬਸ। ਤੇ ਪਲਾਜ਼ੋ ਟੀ ਸ਼ਰਟ ਈ ਪਾਈ ਆ ਜ਼ਿਆਦਾਤਰ। ਪਰ ਮੈਂ ਕਦੇ ਘਰੇ ਨੀ ਮੈਂ ਪਾ ਸਕਦੀ ਸੂਟ ਵਗੈਰਾ।
ਹਾਂ ਗਰਮੀ ਹੋ ਜਾ ਨਾਲੇ ਗਰਮੀ ਹੁੰਦੀ ਆ ਬਹੁਤ ਹਨਾ। ਕਿੱਥੇ ਸੂਟ ਪਾਏ ਜਾਂਦੇ ਨੇ।
ਹਾਂਜੀ-ਹਾਂਜੀ ਪਾਏ ਨੀ ਜਾਂਦੇ ਗਰਮੀ ਦੇ ਵਿੱਚ ਤਾਂ ਦੇਖੋ।
ਹਾਂਜੀ ਹਾਂ ਏ ਤਾਂ ਹੈ।
ਹਾਂਜੀ-ਹਾਂਜੀ ਹੋਰ ਦੱਸੋ ਠੀਕ ਓ?
ਹਾਂਜੀ ਹਾਂ-ਹਾਂ ਹੋਰ ਵਧੀਆ ਤੁਸੀਂ ਦੱਸੋ? ਹਾਂਜੀ ਹਾਂ ਠੀਕ ਏ ਜੀ।